ਕਈ ਰੁਕੋ।
ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਭਾਈ।
ਹੋਰ ਘਰ ਪਰਿਵਾਰ ਵਧੀਆ ਜੀ।
ਹਾਂਜੀ-ਹਾਂਜੀ, ਸਭ ਵਧੀਆ ਬਾਈ ਤੁਸੀਂ ਸੁਣਾਓ?
ਵਧੀਆ ਜੀ ਵਧੀਆ।
ਹੋਰ ਕੀ ਕਰਦੇ ਸੀ?
ਬਸ ਫ੍ਰਰੀ ਬੈਠੇ ਆ।
ਅੱਛਾ-ਅੱਛਾ। ਹੋਰ ਮੌਸਮ ਕਿਵੇਂ ਤੁਹਾਡਾ?
ਮੌਸਮ ਦਾ ਜੀ ਅਜ ਥੋੜਾ ਮਤਲਬ ਸਹੀ ਹੈਗਾ।
ਅੱਛਾ ਮੌਸਮ ਵਧੀਆ ਹੈ' ਅਰੇ ਵਾਹ ਬੱਲੇ-ਬੱਲੇ ਫਿਰ ਹੋਰ ਕੀ ਚਾਹੀਦਾ।
ਹਾਂ ਤੁਹਾਡੇ ਉੱਥੇ ਕਿਵੇਂ?
ਮੇਰੇ ਵੈਸੇ ਵਧੀਆ ਵਾ ਜੀ।
ਅੱਛਾ ਅੱਛਾ ਹੋਰ ਸੁਣਾਓ?
ਹੋਰ ਸਭ ਵਧੀਆ ਬਾਈ।
ਕਿ ਕਰ ਰਹੇ ਹੋ ਅਜ ਕੱਲ ਫਿਰ?
ਭਾਜੀ ਬਸ ਜਿਮ ਜਾ ਰਿਹਾ ਅੱਜ ਕੱਲ੍ਹ ਤਾਂ।
ਅੱਛਾ-ਅੱਛਾ
ਹਾਂ।
ਜਿਮ ਜਾਣਾ ਤਾ ਜ਼ਰੂਰੀ ਹੋ ਗਈ ਏ ਭਾਜੀ।
ਹਾਂਜੀ-ਹਾਂਜੀ।
ਬੰਦਾ ਜਿਮ ਜਾਏਗਾ ਸ਼ਰੀਰ ਫਿਟ ਰਹੇਗਾ ਵਧੀਆ।
ਬਿਲਕੁਲ ਭਾਈ ਬਿਲਕੁਲ।
ਹ
ਜਿਵੇਂ ਜਾਓ, ਆਪਣਾ ਵਧੀਆ ਤਰ੍ਹਾਂ ਨਾਲ ਮਜ਼ਾ ਆਉਂਦਾ ਟਾਈਮ ਸਪੈਂਡ।
ਹਮ। ਹਾਂ ਭਾਜੀ ਸਰੀਰ ਦਾ ਵੀ ਸਾਰਾ ਸਿਸਟਮ ਵਧੀਆ ਰਹਿੰਦਾ ਨਾ।
ਉਹੀ ਤਾਂ ਹਾਂਜੀ-ਹਾਂਜੀ।
ਹੋਰ ਦੱਸੋ ਜੀ?
ਹੋਰ ਬਸ ਜੀ ਬੈਠਾ ਹੋਇਆ ਜੀ।
ਤੁਸੀਂ ਕਿੱਥੇ ਘੁੰਮਣ ਘੁੰਮਣ ਨਹੀਂ ਗਏ?
ਨਹੀਂ ਯਾਰ ਘੁੰਮਣ ਨੀ ਗਿਆ।
ਨਹੀਂ ਐਵੇਂ ਪਲੈਨ ਪਲੁਨ ਨਹੀਂ ਬਣਾਇਆ ਕਿੱਥੇ ਘੁੰਮਣ ਦਾ।
ਨਹੀਂ ਬਾਈ ਐਤਕ ਨੀ ਬਣਾਇਆ' ਐਤਕੀ ਬਣਿਆ ਨੀ।
ਅੱਛਾ-ਅੱਛਾ।
ਜੈਸੇ ਕਿ ਹਾਂ ਨਹੀਂ ਚੱਲਦੇ ਆ।
ਹਾਂ ਗਰਮੀ ਵੀ ਬੜੀ ਹੈਗੀ ਵੈਸੇ।
ਹਾਂਜੀ ਹਾਂਜੀ। ਗਰਮੀ ਚ ਕਿੱਥੇ ਯਾਰ ਕਿੱਥੇ ਕਿ ਪਰੋਣੇ ਨਿਕਲਣ ਨੂੰ ਨਹੀ ਜੀ ਕਰਦਾ।
ਉਹ ਤੇ ਸਹੀ ਗੱਲ ਆ। ਕ ਦੋ ਤ ਮਹੀਨੇ ਨੇ ਥੋੜਾ ਮੌਸਮ ਸਹੀ ਹੋਇਆ ਨਹੀਂ ਪਹਿਲੇ ਤਾਂ ਇਨੀ ਗਰਮੀ ਪੈ ਰਹੀ ਸੀ। ਜਿ
ਦੋ ਦਿਨ ਤੋਂ ਪਤਾ ਨੀ ਰੱਬ ਨੇ ਸ਼ੁਕਰ ਕੀਤਾ। ਪਰ ਸਾਇ ਰੱਬ ਨੇ ਝਾੜ ਜਾਰ ਬਣਿਆ।
ਉਹੀ ਤੇ ਹੁਣ ਤੁਸੀਂ ਇਹ ਵੇਖੋ। ਜਿਵੇਂ, ਲਾਈਟਿੰ ਵੀ ਸਹੀ ਆ ਰਹੀ ਹੈ। ਜਦੋਂ ਗਰਮੀ ਜ਼ਿਆਦਾ ਹੁੰਦੀ ਆ ਨਾ ਲਾਈਟ ਵੀ ਸਹੀ ਨੀ ਆਉਂਦੀਦੋਂ ਵੀ ਲੋਡ ਜ਼ਿਆਦਾ ਹੁੰਦਾ ਨਾ।
ਹਾਂ, ਬਾਈ ਹਾਂ।
ਉਹ ਸਹੀ- ਸਹੀ ਸਿਸਟਮ ਗਰਮੀ ਥੋੜੀ ਘੱਟੀ ਚਾਹਦੀ ਹੈ ਬਹੁਤ। ਜ਼ਿਆਦਾ ਗਰਮੀ ਹੋ ਗਈ ਹੈ।
ਹਮ, ਬੜੀ ਜ਼ਿਆਦਾ ਗਰਮੀਆਂ ਹੋ ਗਈਆਂ ਬੜੀ ਜ਼ਿਆਦਾ। ਫੈਣ ਦੀ ਹੱਦ ਹੀ ਨਹੀਂ ਹੈ ਯਾਰ ਐਡੀ ਜ਼ਿਆਦਾ ਗਰਮੀ ਹੋ ਜਾਵੇਗੀ ਐਡੀ ਜ਼ਿਆਦਾ।
ਬੰਦਾ ਪਤਾ ਨੀ ਕੰਮ ਕਿਵੇਂ ਕਰਦਾ ਹੋਏਗਾ ਇੰਨੀ ਗਰਮੀ।
ਹੋਵ ਤਾਂ ਪਸਮੀਨੋ- ਪਸਮੀਨੋ ਰਹਿੰਦਾ ਬਾਈ ਯਾਰ। ਕੀ ਨਾਮ ਆ। ਬਸ ਕੰਮ ਹੀ ਔਖਾ ਆ ਕੀ ਕਹੀਏ ਹੁਣ ਬਸ।
ਹੋਰ। ਦ ਬ ਪਤਾ ਕੀ ਹੈਗਾ। ਹੁਣ ਤੁਸੀਂ ਇੱਕ ਹੋ ਸਟੇ ਕੰਟਰੀ ਵੇਖੀ ਯੂਰੋਪ ਵਿੱਚ ਉੱਥੇ ਇੰਨੀ ਗਰਮੀ ਪਈ ਹੈ ਉੱਥੇ ਗੱਲਾਂ ਲੱਗ ਗਈਆਂ ਸੀ।
ਹਮ। ਆਓ ਭਾਈ ਆਓ।
ਕਿਉਂਕਿ ਉੱਥੇ ਤੱਕ ਬਾਈ ਨੀ ਨਾ ਇੰਨੀ ਡਿ ਇੰਨਾ ਟੈਂਪਰੇਚਰ। ਚਾਲੀ ਤੱਕ ਬਹੁਥੇਾਈ ਦੇਖ ਲੋ। ਕਿਉਂਕਿ ਉੱਥਰ ਸਤਾਈ- ਅਠਾਈ ਡਿਗਰੀ ਟੈਂਪਰੇਚਰ ਰਹਿੰਦਾ ਸੀ।
ਅੱਛਾ -ਅੱਛਾ
ਹਮ, ਉਹਨਾਂ ਨੇ ਸਾਰੀ ਚੀਜ਼ਾਂ ਲਾਈਆਂ ਸੀ ਨਾ ਉੱਥੇ।
ਹਠ
ਤਾਂ ਹੀ ਕਰਕੇ ਨਾ ਫਿਰ ਜ਼ਿਆਦਾ ਟੈਂਪਰੇਚਰ ਆਇਆ ਨਾ ਚਾਲੀ ਤਾਂ ਕਰਕੇ ਉਹਨਾਂ ਦਾ। ਸਾਰਾ ਸਿਸਟਮ ਵਿਗੜ ਗਿਆ।
ਆਹੋ!
ਹੋਰ ਦੱਸੋ ਜੀ?
ਉਹ ਬਸ ਜੀ ਬੈਠੇ ਹੋਏ ਆ।
ਸੋਸ਼ਲ ਮੀਡੀਆ ਨਹੀਂ ਚਲਾ ਰਹੇ ਸੋਸ਼ਲ ਮੀਡੀਆ।
ਸੋ ਮੀਡੀਆ ਬ ਯਾਰ ਤੁਹਾਨੂੰ ਪਤਾ ਇੰਸਟਾਗ੍ਰਾਮ ਨੇ ਮੱਤ ਮਾਰੀ ਹੋਈ ਹੈ।
ਬਿਲਕੁਲ ਜੀ ਅੱਜ ਕੱਲ੍ਹ ਦੇ ਵੇਖੋ ਸੋਸ਼ਲ ਮੀਡੀਆ ਕਿੰਨਾ ਫੈਲਿਆ ਵ।
ਬਿਲਕੁਲ ਜੀ ਬਿਲਕੁਲ। ਪਤਾ ਹੀ ਹੈਗਾ। ਅੱਜ ਕੱਲ ਜਿਹੜੇ ਇੰਸਟਾਗ੍ਰਾਮ ਦੇ ਹੋਏ ਨੇ ਕ੍ਰੀਏਟਰ ਨੂੰ ਕਿੰਨਾ ਪੈਸਾ ਕਮਾ ਰਹੇ
ਹ, ਮ ਉਹੀ ਤਾਂ ਬਾਈ, ਆਪ ਕਮਾਈ
ਕੋਈ ਤੇ ਕਮਾਈ ਤੇ ਅਸੀ ਕਰਹੇ ਹਾਂਜੀ, ਪਤਾ ਕੀ ਹੈਗਾ। ਆਪਣਾ ਉਹ ਬਣਾ ਰਹੇ ਨਾ ਕਟੈਂਟ ਬਣਾ ਰਹੇ ਨੇ। ਅਗ ਫੇਮਸ ਬਣਾ- ਬਣਾ ਕੇ ਉਹਨਾਂ ਨੂੰ ਕੰਮ ਕਰਨ ਦੀ ਲੋੜ ਹੀ ਨੀ ਹੈ। ਘਰ ਬਹਿ ਕੇ ਪੈਸਾ ਕਮਾਈ ਜਾ ਰ ਤੇ
ਹਾਂ, ਬਾਈ ਬਿਲਕੁਲ
ਜਾਂ ਜਿਹੜੇ ਵੀਡੀਓ ਐਡੀਟਿੰਗ ਵਾਲੇ ਹੁੰਦੇ ਨੇ। ਉਹ ਵੀ ਕਮਾ ਲੈਂਦੇ ਨੇ। ਜਿਹੜਾ- ਜਿਹੜਾ ਯੂਟਿਊਬ ਤੇ ਬਲੋਗ- ਵਲੋਗ ਬਣਾਉਂਦੇ ਨੇ ਉਹਨਾਂ ਦੀ ਕਮਾਈ ਵਧੀਆ। ਕੰਮ ਕਰਨ ਦੀ ਲੋੌੜੀ ਨੀ।
ਬਿਲਕੁਲ -ਬ
ਸੋਸ਼ਲ ਮੀਡੀਆ ਦਾ ਫੈਲਾ ਦੇਗਾ ਹੀ ਹੈ।
ਹਾਂ, ਹਾਂ, ਬਾਈ।
ਹਮ,
ਫ਼ਾਇਦਾ ਵੀ ਆ ਨੁਕਸਾਨ ਵੀ, ਛੋਟੇ ਬੱਚਿਆਂ ਲਈ ਨੁਕਸਨ ਆ, ਵਡਿਆ ਲਈ ਫਾਇਦਾ, ਆ ਪਤਾ ਨਈ ਜੀ ਬਾਈ ਅੱਜ ਵੀ ਚੀਜ਼ ਦਾ ਫਾਇਦਾ ਯਾਰ, ਉਹ ਚੀਜ਼ ਦੇ ਨੁਕਸਾਨ ਵੀ ਹੈਗਾ
ਉਹਹੁ ਤਾਂ ਸਹੀ ਗੱਲ ਹੈ, ਉਹ ਤਾਂ ਬੰਦਾ ਦਿੱਤਾ ਹੁੰਦਾ, ਉਹ ਕਿਸ ਹਿਸਾਬ ਦਾ ਯੂਜ ਕਰ, ਹੁਣ ਤੁਸੀ, ਆ ਵੇਖਲੋ ਅੱਜ ਕੱਲ੍ਹ, ਬਿਜਲੀ ਦਾ ਬਿੱਲ ਪੇ ਕਰਨਾ ਹੁੰਦਾ, ਬੰਦਾ ਔਨਲਾਈਨ ਕਰ ਦਿੰਦਾ ਕੋ
ਹਾਂ, ਬਾਈ।
ਯ ਟ੍ਰੇਨ ਦੀ ਟਿਕਟਾਂ ਟੁਕਟਾਂ ਔਨਲਾਈਨ ਕਰ ਲੈਂਦਾ, ਹੋਟਲਟਲ ਬੁੱਕ ਕਰਨਾ ਹੋਵੇ ਹੋਰ, ਕਿਵੇਂ ਵਿਚਾਰ, ਫੋਨ ਕਰਨਾ ਹੋਵੇ ਫੋਨ ਦਾ ਇਹ, ਚੀਜ਼ ਦਾ ਬੜਾ ਆਸਾਨੀ ਹੋਈ।
ਹਾਂ, ਬਾਈ?
ਮ ਵੀ ਕਿਸ ਨੂੰ,
ਹੁੰ ਹਾਂਜੀ ਹਾਂਜੀ,
ਚਾਹੇ ਠੀਕ ਸੀਗਾ, ਥੋੜਾ ਸੁਸਤ ਹੈਗਾ, ਪਤਾ ਕੀ ਹੈ ਉਹ, ਕਿਸੀ ਨੂੰ ਵੀ ਫੋਨ ਕਰ ਲੈਂਦੇ ਆ, ਬਾਹਰ ਵੀ ਕੰਟਰੀ ਵੀਡੀਓ ਕਾਲ ਕਰ ਲੈਂਦੇ, ਆਾਂ
ਬਿਲਕੁਲ, ਬਾਈ
ਬੜਾ ਫਾਇਦਾ
ਹਾਂ, ਹਾ।
ਔਨਲਾਈਨ, ਬੰਦਾ ਸ਼ੋਪਿੰਗ ਕਰ ਲੈਂਦਾ ਹੈਗਾ।
ਹੂ ਹੂ ਘਰੇ ਹੀ ਸਮਾਨ ਆ ਜਾਂਦਾ ਵਾ ਬਾਈ।
ਜਿਵੇਂ ਰਾਤੀ ਬੰਦਾ ਭੁੱਖ ਲੱਗੀ ਏ ਓਨਲਾਈਨ, ਡਰ ਕਰਕੇ ਫੜਾ ਜਾ ਦਿੰਦਾ।
ਆ
ਤੁਸੀਂ ਨੀ ਯੂਜ ਕਰਦੇ ਆ
ਕਿਵੇਂ, ਬਾਈ?
ਮੈਂ ਕਿਹਾ, ਤੁਸੀਂੀ ਕੁਛ ਮੰਗਗਾਉਂਦੇ ਜਿਵੇ, ਓਨਲਾਈਨ ਜਵੇ
ਹਾਂ, ਬਾਈ ਹਾਂ ਮੰਗਾ, ਲਈ ਦਾ ਓਨਲਾਈਨ, ਯਾਰ ਓਨਲਾਈਨ ਅੱਜ ਕੱਲ ਉਤਲੀ ਦਾ ਤੁਹਾਨੂੰ ਪਤਾ ਹੀ ਹੈ ਕੀ ਨਾਮ ਆ ਬਲਿੰਕ ਮਿੰਟ ਮਿੰਟ ਬਾਅਦ ਕੋਈ ਵੀ ਚੀਜ਼ ਮੰਗ ਲਓ, ਮਿੰਟ ਬਾਅਦ ਆ, ਜਾਂਦੀ ਹੈ।
ਬਿਲਕੁਲੁ, ਉਹੀ ਤੇ ਹੈਗਾ ਤਾਂ ਵਧੀ ਹੈਗਾ ਆ ਸਿਸਟਮ ਏ ਵੀ ਘਰ ਬਹਿ ਠੀਕ ਕੇ, ਚੀਜ਼ ਮਿਲਦੀ ਹੋਰ।
ਹਾਂਜੀ ਹਾਂਜੀ, ਵਹ ਕੈਂਟ ਸਸਤਾ ਆ
ਓਹੀ ਤੇ, ਬਸ ਸਹੀ ਹੈਗਾ ਜੀ, ਯ ਦੇਖੋ ਹੁਣ ਕਿਸੇ ਦਾ ਨੁਕਸਾਨ ਵੇਖੋ ਨੁਕਸਾਨ ਦੇਣ ਜਿਵੇਂ, ਛੋਟੇ ਬੱਚੇ ਚਲਾਉਂਦੇ ਮੋਬਾਈਲ, ਉਹਨਾਂ ਦੇ ਅੱਖਾਂ ਤੇ ਇਫੈਕਟ ਪੈਂਦਾ, ਬਹੁਤ ਜ਼ਿਆਦਾ
ਹ ਅ ਅ
ਪੜ੍ਹਾਈ ਚ, ਧਿਆਨ ਦਿੰਦੇ ਨੇ ਬੱਚੇ
ਬਿਲਕੁਲ, ਭਾਈ।
ਗੇਮਾਂ ਖੇਡ ਲੈਂਦੇ ਨੇ ਸਕੇਮ ਇੰਨਾ ਵਧੀਆ ਤੁਸੀ ਵੇਖਿਆ ਨਈ, ਭਾਜੀ, ਕੋਈ ਫੋਨ ਕਰਦੇ ਨੇ, ਓਟੀ ਪੀ ਮੰਗਦੇ ਨੇ, ਉਹ ਓਟੀ ਪੀ ਜਿਵੇਂ ਗਿਆ, ਵੀ ਸਾਰੇ ਪੇਮਟ ਸਾਫ਼, ਹੋ ਜਾਂਦੀ ਏ ਬਹੁਤ ਅੰਦਰ ਸਕੇਨ ਚੱਲ ਰਿਹਾ, ਅੱਜ ਕੱਲ
ਹਾਂਜੀ। ਠੀਕ ਜੀ,
ਸਭ ਸਹੀ ਹੈਗਾ, ਭਾਜੀ। ਬਸ ਸਕੇਮਰ ਤੋਂ ਬੱਚਉ ਥੋੜਾ ਚੌਕਸ ਰਹੋ ਬਸ? ਕਿਸੇ ਨੂੰ, ਕਿਸ ਦਾ ਫੋਨ ਆਵੇ,, ਓਟੀ ਪੀਟੀ ਵੀ ਨਾ ਦਿਉ, ਉਹੀ ਵਧੀਆ। ਹੋਰ, ਦੱਸੋ ਬਾਈ, ਤੁਸੀ?
ਹੋਰ ਬਸ ਵਧੀਆ ਜੀ।
ਜਿੰਮ ਜੂੰਮ ਜਾ ਰਹੇ ਰੋਜ ਜਾ ਰੋਜ ਜਾ ਰਹੇ ਓ ਭਾਜੀ ਰੈਗੂਲਰ
ਹਾਂ ਬਾਈ ਰੋਜ ਈ ਚੱਲ ਜਾਈਦੈ, ਟੈਮ ਪਾਸ ਕਰ ਲੈਂਨੇ ਆਂ।
ਕਿੰਨਾ ਟਾਈਮ ਹੋ ਗੇਐ ਆੱਜ ਕਰਦੇ ਹੋਈਏ?
ਬਾਈ ਹੋ ਹੀ ਗਿਆ ਟੈਮ ਦਾ ਕੀ ਨਾਮ ਆ ਦੋ ਮ੍ਹੀਨੇ ਹੋ ਗਏ ਦੋ ਢਾਈ ਮ੍ਹੀਨੇ ਆਪਣਾ ਮਨ ਜਿਹਾ ਲੱਗ ਜਾਂਦਾ ਬਸ ਹਾਂਜੀ।
ਮੈਂ ਕੇਆ ਹੁਨ ਥੋੜਾ ਸ਼ਰੀਰ ਇਚ ਫਰਕ ਵਿਖਦਾ ਹੋਣੈ ਵੀ ਕੁੱਛ ਹੋਏਐ?
ਨਹੀਂ ਬਾਈ ਦੋ ਮਹੀਨੇ 'ਚ ਦੇਣੀ ਪੈਂਦਾ ਥੋੜ੍ਹਾ ਥੋੜਾ ਬੋਤ ਟੈਮ ਲੱਗਦੈ, ਛੇ, ਛੇ-ਸਾੱਤ ਮੀਨੇ ਲੱਗਦੇ।
ਤੇ ਮਤਲਬ ਤੂਸੀ ਡਾਇਟ ਕੀ-ਕੀ ਲੈਂਦੇ ਓ, ਜੈਂਵੇਂ ਜਿੰਮ ਤੋ ਆ ਕੇ?
ਬਸ ਬਾਬਾ ਜੀ ਕੀ ਨਾਮ ਆ ਕੀ ਨਾਮ ਆ ਕੋਈ ਵੀ ਖਾ ਲਈ ਯਾਰ ਘਰ ਦਹੀਂ ਖਾ ਲੀਦੈ, ਮੈਂ ਬਾਰ ਦਾ ਨੀ ਕੁੱਛ ਖਾਂਦਾ ਬਾੱਸ।
ਅ ਅੱਛਾ ਕੋਈ ਗਿਨਲ ਗੁਨਲ ਤੇ ਨਹੀਂ ਖਾਂਦੇ।
ਨਹੀਂ ਗੇਂਨਰ ਅਜੇ ਸਪਲੀਮੈਂਟ ਕੋਈ ਨੀ ਸ਼ੁਰੂ ਕੀਤਾ ਬਈ ਸਪਲੀਮੈਂਟ ਸ਼ੁਰੂ ਕੀਤਾ ਹਾਂਜੀ ਹਾਂ-ਹਾਂ ਬਾਈ
ਮਤਲਬ ਘਰ ਵੀ ਡਾਇਟ ਲੈ ਰਹੇ ਤੁਸੀਂ ਵਧੀਆ
ਹਾਂਜੀ ਬਾਈ ਹਾਂਜੀ, ਨੋਨ ਵੈਜ ਖਾ ਲਈਦੈ ਆਪਨਾ ਓ ਖਾ ਲਈਦੈ।
ਹਾਂ ਵਧੀਆ ਉਹ ਵੀ
ਹਾਂ ਬਾਈ
ਜਿੰਮ ਕਰੋ ਭਾਈ ਵੇਖੋ, ਹੂਨਨਾ ਘਾੱਰ ਬੈ-ਬੈ ਕੇ ਤੇ ਆਲਸ ਪੈ ਜਾਂਦਾ ਸਰੀਰ ਨੂੰ ਅਗਰ ਤੁਸੀਂ ਸਰੀਰ ਨਾਲ ਐਕਟੀਵਿਟੀ ਨੀ ਕਰੋਗੇ ਉਹੇ ਜੁੜ ਜਾਣਾ ਸਰੀਰ ਨੂੰ
ਹਾਂਜੀ ਵਾਈ।
ਮੈਂ ਤੇ ਚਲੋ ਜਿੰਮ-ਜੁਮ ਕਰਦਾਂ, ਬੰਦਾ ਥੋੜਾ ਸ਼ਰੀਰ ਖੁੱਲਦੈ ਹੈਗੈ, ਵਦੀਆ ਲੱਗਦੈ ਥੋੜਾ।
ਬਿਲਕੁਲ ਬਾਈ ਹਾਂਜੀ।
ਹੋਰ ਦੱਸੋ ਵਾਈ ਈ?
ਹੋਰ ਪਾਜੀ ਲਗੇ ਹੋਏ ਹਾਂ।
ਅੱਛਾ ਠੀਕ ਫਾਸਟ ਫੂਡ ਖਾਂਦੇ ਓ ਤੁਸੀਂ ਭਾਜੀ ਨਹੀਂ।
ਨਹੀਂ ਬਈ ਮਨ ਹੀ ਨਹੀਂ ਕਰਦਾ ਯਾਰ ਬਾਹਰ ਦਾ ਖਾਣਾ ਪਤਾ ਨਹੀਂ ਕਿਉਂ।
ਮੈਂ ਵੈਸੇ ਬਹੁ ਪਤਾ ਕੀ ਅੱਜ ਕੱਲ ਦੇ ਬੱਚੇ ਵੇਖਦੇ ਕਿੰਨਾ ਖਾ ਰਹੇ ਫਾਸ ਫੂਡ
ਹਾਂਜੀ, ਹਾਂਜੀ।
ਪਤਾ ਨੀ ਕਿੰਨ ਕਿਵੇਂ ਖਾ ਲੈਂਦੇ ਨੇ ਇੰਨੇ ਬੱਚੇ ਅੱਜ ਕੱਲ੍ਹ ਤਾਂ ਰੋਟੀ ਖਾਂਦੇ ਹੀ ਨੀ ਬੱਚੇ ਕਹਿੰਦੇ ਵੀ ਬਾਹਰ ਦਾ ਇ ਖਾਣਾ ਜਿੰਨਾ ਹੋ ਸਕੇ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ
ਆਹੋ ਯਾਰ
ਪਤਾ ਨੀ ਕੀ ਹਾਲ ਹੈ ਬੱਚਿਆਂ ਨਾਲ ਪਹਿਲੇ ਜਮਾਨੇ ਵਧੀਆ ਸੀ ਘਰਦੇ ਖਾਣਾ ਖਾਂਦੇ ਸੀ ਬਚੇ ਦੁੱਧ ਦਹੀਂ ਪਨੀਰ ਇਹ ਚੀਜ਼ ਦਾ ਕਿੰਨਾ ਫਾਈਦਾ ਹੈ।
ਹੂ।
ਆਹੀ ਹੈ ਨਾ ਅੱਜ ਕੱਲ੍ਹ ਦੇ ਬੱਚੇ ਸਮਝਦੇ ਨੀ।
ਆਪਣਾ ਦਹੀਂ ਖਾਓ ਆਪਣਾ ਸਭ ਕੁ ਚੀਲੇ ਜੋ ਬਣਾਓ ਬਣਾ ਬਣਾ ਹੋਰ, ਕੀ ਨਾਮ ਆ ਵੇਸਣ ਦਾ ਚੀਲਾ ਓਮਲੇਟ ਵਗੈਰਾ ਸਭ ਪਾੜੋ ਬਾਜ਼ਾਰ
ਅ
ਹੂ ਬਾਜ਼ਾਰ ਦੇ ਨਾਂ ਹੋਣ, ਬਜ਼ਾਰ ਦੇ ਤਾਂ ਮੈਂ ਅਵੋਇਡ ਕਰਦਾ ਨਾਂ ਇੰਨਾ। ਤਾਂ ਸਵਾਦ ਲੱਗਣ ਹੀ ਹੱਟ ਗਿਆ ਮੈ, ਬਹੁਤ ਟਾਈਮ ਤੋਂ ਖਾਂਣਾ ਨਹੀਂ ਖਾਇਆ ਨਹੀਂ ਨਾ ਹੁਣ ਤਾਂ ਮੈਨੂੰ- ਤੇ ਮਨ ਹੀ ਨੀ ਕਰਦਾ ਖਾਣ ਦਾ ਹਾਂ।
ਬਸ ਉਹੀ ਗੱਲ ਹੈ ਨਾ ਜਿਹਨੂੰ ਜਿਹੜਾ ਰੋਜ਼ ਖਾਂਦਾ ਨਾ ਉਹਨੂੰ ਆਦਤ ਪੈ ਜਾਂਦੀ ਹੈਗੀ।
ਹਾਂ ਬਈ
ਚਲੋ ਠੀਕ ਹੈ ਭਾਜੀ।
ਠੀਕ ਹੈ ਭਾਜੀ।
ਸਤਿ ਸ੍ਰੀ ਅਕਾਲ ਜੀ